ਕਾਲ ਜੀ ਹੋਰ ਕੀ ਹਾਲ ਨੇ?
ਵਧੀਆ ਜੀ ਵਧੀਆ ਤੁਸੀਂ ਦੱਸੋ?
ਬਸ ਵਧੀਆ, ਹੋਰ ਕੀ ਕਰ ਰਹੇ ਸੀ?
ਅਸੀ ਮੌਸਮ ਦਾ ਆਨੰਦ ਲੈ ਰਹੇ ਹਾ ਛੱਤ ਤੇ ਬੈਠੇ ਹੋਏ।
ਅੱਛਾ-ਅੱਛਾ ਹਾਂ, ਹਾਂ ਆਜ। ਤੇ ਬੋਤ ਵਧੀਆ ਮੌਸਮ ਹੋਇਆ ਦਾ ਏ ਹਾਂਜੀ-ਹਾਂਜੀ। ਹਾਂਜੀ-ਹਾਂਜੀ ਅਜ ਤ ਬੋਤ ਪਿਆਰਾ ਮੌਸਮ ਹੋਇਆ ਦਾ। ਅੱਜ ਪਤਾ ਸਾਡੀ ਛੱਤ ਤੇ ਮੋਰ ਬੈਠਾ ਹੋਇਆ ਸੀ।
ਵਾਹ ਜੀ ਵਾਹ ਜ ਤੁਸੀੇ ਮੋਰ ਦੇ ਦਰਸ਼ਨ ਕਰ ਲਏ ਫੇਰ ਤੇ।
ਹਾਂ ਉਹ ਵੀ ਚਿੱਟੇ ਰੰਗ ਦਾ, ਹਾਂ ਆ ਉਹ ਵੀ ਚਿੱਟੇ ਰੰਗ ਦਾ। ਹਾਂਜੀ।
ਅੱਛਾ ਤੁਹਾਡੇ ਵੱਲ ਕੀ ਖੁਲਾ ਪਾਸਾ ਹੈ ਤੁਹਾਡੇ ਘਰ, ਬਾਗ ਬੂਗ ਨੇ।
ਸਾਡੇ। ਹਾਂਜੀ-ਹਾਂਜੀ ਸਾਡੇ ਨਾ ਇੱਥੇ ਸਾਰਾ ਜੰਗਲ ਹੀ ਜੰਗਲ ਹੈਗਾ।
ਅੱਛਾ-ਅੱਛਾ ਤਾਂ ਹੀ ਮੈਂ ਕਿਹਾ ਮੋਰ ਕਿੱਥੋਂ ਆ ਗਿਆ।
ਤੇ ਹੀ ਆਉਂਦੇ ਨੇ, ਹਾਂ। ਤੇ ਸਾਡਾ ਤੇ ਬੋਤ ਵਧੀਆ ਏਰੀਆ ਹੈਗਾ। ਸਾਰਾ ਜ ਬਸ ਐ ਹੈਗਾ ਥੋੜੇ ਸੱਪ ਸੁੱਪ ਵੀ ਆ ਜਾਂਦੇ ਨੇ ਕਦੀ-ਕਦੀ। ਪਰ ਘਰ ਨੀ ਆਏ ਕਦੀ ਛੱਤ ਤੇ ਵੇਖੇ ਨੇ ਕਈ ਵਾਰ। ਪਰ ਸਾਡਾ ਬੂਆ ਬੰਦ ਹੁੰਦਾ ਤੇ, ਹਾਂ ਅਸੀਂ ਬੂਆ ਨੀ ਖੋਲਦੇ। ਅਸੀਂ ਛੱਤ ਤੇ ਜਾਂਦੇ ਈ ਘੱਟ ਆ ਨਾ। ਹਾਂ ਬਸ ਕੱਪੜੇ ਪਾਉਣ ਜਾਂਦੇ ਹਾਂ ਤੇ ਲੈਣ ਜਾਂਦੇ ਹਾਂ।
ਆ ਨਹੀਂ ਹਰਿਆਲੀ ਵਾਲੀ ਜਗਾ ਤੇ ਦੇਖੋ ਜਾਨਵਰ ਸਾਰੇ ਆ ਨਿਕਲ ਜਾਂਦੇ ਨੇ ਫੇਰ। ਬਾਰਿਸ਼ਾਂ ਚ ਤੇ ਫੇਰ ਜ਼ਿਆਦਾ ਅਹ ਡਰ ਲੱਗਦਾ ਹੈਗਾ ਕਿਉਂਕਿ ਨੀ- ਕਲ ਲਾਉਂਦੇ ਨੇ ਨਾ ਬਿੱਲਾਂ ਬੁੱਲਾਂ ਚੋਂ ਫੇਰ ਵੀ ਧਿਆਨ ਤੇ ਰੱਖਣਾ ਹੀ ਪੈਂਦਾ ਹੋਏਗਾ ਤੁਹਾਨੂੰ।
ਹਾਂ-ਹਾਂ ਧਿਆਨ ਬੋਤ ਧਿਆਨ ਰੱਖਦੇ ਆ ਸਾਨੂੰ ਆਪ ਡਰ ਰਹਿੰਦਾ ਹੈ। ਫੇਰ ਨਾ ਬੜੇ ਅਲੱਗ- ਅਲਗ ਤਰੀ- ਕੇ ਦੇ ਇਸ ਹਿਸਾਬ ਨਾਲ ਅ ਪਸ਼ੂ ਪਕਸ਼ੀ ਵੇਖਣ ਨੂੰ ਮਿਲਦੇ ਨੇ ਇੱਥੇ।
ਅੱਛਾ-ਅੱਛਾ ਚਲੋ ਜੀ ਓ।
ਹਾਂ, ਹਾਂਜੀ-ਹਾਂਜੀ ਤੁਹਾਡੇ ਵੱਲ ਨੀ ਆਉਂਦਾ ਕੋਈ।
ਨਹੀਂ ਸਾਡਾ ਤੇ ਦੇਖੋ ਸ਼ਹਿਰ ਵਿੱਚ ਹੀ ਹੈ ਨਾ ਵਿੱਚ। ਹੈ ਵੇ ਮਗਰ ਸਾਡਾ ਥੋੜਾ ਅਲੱਗ। ਟਾਈਪ ਆ ਜਾਂਦਾ ਏ ਸਾਹਮਣੇ ਹਰਿਆਲੀ ਵਗੈਰਾ ਹੈਗੇ ਗਰਾਉਂਡ ਬਣਿਆ ਵੇ ਏ। ਪੇੜ ਲੱਗੇ ਹੋਏ ਦੇ ਨੇ ਦੋ, ਦੋ-ਚਾਰ ਪਰ ਜਿਵੇਂ- ਜਿਵੇਂ ਤੁਸੀਂ ਆਪ ਨਾ ਦੱਸ ਦੱਸ ਰਹੇ ਹੋ ਨਾ ਉਵੇਂ ਜ਼ਿਆਦਾ ਨੀ ਹੈਗਾ। ਪਰ ਹੈ, ਹੈ ਸਾਡਾ ਵੀ ਖੁੱਲੇ ਪਾਸੇ ਈ ਏ ਮੁਕਾਨ।
ਹਾਂ ਸਾਡੇ। ਤੇ ਸਾਰਾ ਖੁੱਲਾ ਹੋਇਆ ਨਾ ਤਾਂ ਕਰਕੇ ਤੁਸੀਂ ਮੰਨੋਗੇ ਇੰਨੇ ਸੋਹਣੇ- ਸੋਹਣੇ ਪ- ਪੰਛੀ ਆ ਕੇ ਬਹਿੰਦੇ ਨੇ ਸਾਡੇ ਵੱਲ।
ਅੱਛਾ-ਅੱਛਾ। ਹਾਂ, ਅੱਛਾ ਲੱਗਦਾ ਨੇਚਰ ਦੇ ਵਿੱਚ ਬੈਠੇ ਹੋਏ ਹੋ ਤੁਸੀਂ ਤੇ ਹੋਰ।
ਅਹ ਹਾਂ, ਹਾਂਜੀ-ਹਾਂਜੀ। ਹਾਂਜੀ-ਹਾਂਜੀ, ਬੜਾ ਪਿਆਰਾ ਮੌਸਮ ਹੋ ਜਾਂਦਾ ਐ 'ਚ ਹਾਂਜੀ-ਹਾਂਜੀ ਬੜਾ ਪਿਆਰਾ ਮੌਸਮ ਹੋ ਜਾਂਦਾ, ਜਦੋਂ ਅਸੀਂ, ਜਾਂਦੇ ਆ ਨਾ, ਹਾਂ।
ਹਨ, ਹੋਰ ਕੀ ਕਰਦੇ ਪਏ ਸੀ
ਬਸ ਬੈਠੇ ਹੋਏ ਸੀ ਹਵਾ ਇੰਨੀ ਪਿਆਰੀ ਚਲਦੀ ਪਈ ਐ, ਬਿਲ ਕੋਈ ਸਾਫ ਹਵਾ ਚਲਦੀ ਪਈ ਐ। ਬਿਨਾ ਪੋਲਿਊਸ਼ਨ ਦੀ, ਬਿਨਾ ਡਸਟ ਦੀ। ਅੱਜ ਅਸੀਂ ਛੱਤ ਤੇ ਹੀ ਹੈਗੇ ਸੀ।
ਐਵੇ ਦੇਖ ਰਹੇ ਸੀ ਅਸੀਂ ਛੱਤ ਤੇ ਆਂ, ਮੈਂ ਕਿਹਾ ਹਵਾ ਬੜੀ ਸੋਹਣੀ ਚੱਲਦੀ ਪਈ ਆ, ਮੌਸਮ ਬਾਰਿਸ਼। ਵਾਲਾ ਹੋਇਆ ਦੇ ਵੇ। ਕੋਈ ਪਤਾ ਨੀ ਹੁਣੇ ਆ ਜਾਵੇ, ਮੈਂ ਕਿਹਾ ਚੱਲ ਜਿੰਨੀ ਦੇਰ ਨਹੀਂ ਆਂਦੀ। ਖਾਈਏ ਹਵਾ, ਤਾਜ਼ੀ ਹਵਾ। ਕਿਉਂਕਿ ਆਮ ਜ ਤੇ ਗਰਮੀ 'ਚ ਬਾਹਰ ਹੀ ਨੀ ਨਿਕਲਿਆ ਜਾਂਦਾ, ਏਸੀ ਹੀ ਸਾਰਾ ਦਿਨ ਨਿਕਲ ਜਾਂਦਾ ਤੇ ਹੁਨ ਮੌਸਮ? ਥੋੜਾ ਹੋਇਆ ਤੇ ਮੈਂ ਕਿਹਾ ਚਲੋ, ਕਿਸੀ ਬਹਾਨੇ ਤੇ ਸਹੀ, ਹਵਾ ਲਈਏ।
ਹਾਂਜੀ -ਹਾਂਜੀ, ਤੇ ਸ ਪਰ ਨਾ। ਥੋੜਾ ਝੰਜਟ ਵੀ ਹੈਗਾ ਏ ਇਹਦਾ। ਜਦੋਂ ਅ ਬਾਰਿਸ਼ ਆ ਜਾਂਦੀ ਏ, ਹੋਰ ਹਨੇਰੀਆਂ ਆ ਜਾਂਦੀਆਂ ਨਾ।
ਹਾਂਜੀ, ਖੁੱਲੇ ਪੈਸੇ ਦਾ ਤੇ ਫੇਰ ਹੈ ਹੀ ਏ, ਦੇਖੋ। ਫਿਰ ਉਹ ਦੇਖੋ, ਹਰ ਚੀਜ਼ ਦੇ ਦੋ ਸਾਈਡਾਂ ਹੁੰਦੀਆਂ ਨੇ। ਇੱਕ ਪਲੱਸ ਇੱਕ ਮਾਈਨਸ, ਦੇਖੋ, ਕਿ ਹਰ ਚੀਜ਼ ਦੇ ਫੈਦੇ ਵੀ, ਨੇ ਨੁਕਸਾਨ ਵੀ ਨੇ। ਐਹ ਤੇ ਹੈ ਨੀ ਕਿ ਇੱਕ ਜਿਹਾ ਫਾਇਦਾ। ਫੈਦਾ ਹੀ ਅਸੀਂ ਲਵਾਂਗੇ ਨੁਕਸਾਨ ਵੀ, ਦੇਖੋ ਦੋਨਾਂ ਚੀਜ਼ਾਂ ਨੂੰ ਹੈਂਡਲ ਕਰਨਾ ਬਸ ਆਉਣਾ ਚਾਹੀਦਾ।
ਹਾਂ ਫੇਰ ਉਪਰੋਂ ਦੀ ਨਾ, ਮੈਂ ਬੜੇ ਪੌਦੇ ਲਾਏ ਹੋਏ ਨੇ, ਹਾਂ। ਤੁਹਾਨੂੰ ਪਤਾ ਹੀ ਐ, ਮੈਂ ਪੌਦੇ ਤੇ ਲਾਉੰਦੀ ਹਾਂ, ਫੇਰ ਨਾ। ਹਾਂ, ਫੇਰ ਆਪ ਸਾਰਾ ਜੰਗਲ -ਜੰਗਲ ਹੈਗਾ ਏ। ਤੇ ਸਾਰੇ ਇਨਸੈਕਟਸ ਅਲੱਗ- ਅਲੱਗ। ਤਰੀਕੇ ਦੇ ਬਣੇ, ਛੋਟੇ -ਛੋਟੇ ਕੀੜੇ ਜੇੜੇ ਹੁੰਦੇ ਨੇ, ਹੁਣ ਉਹਨਾਂ ਨੇ ਆਣਾ ਹੀ ਹੈ। ਤੇ ਛੱਤ ਤੇ ਸਭ ਐਹੀ ਦੇਖਣ ਨੂੰ ਮਿਲਦਾ, ਹਾਂ ਨਹੀਂ ਵੈਸੇ। ਉੱਥੇ ਵੀ ਆ ਜਾਂਦੇ ਨੇ, ਸਾਡਾ ਬਾਰ ਉਪਨ ਹੈ ਨਾ ਸਾਰਾ।
ਹਾਂ, ਫੇਰ ਤੇ ਬੜਾ ਧਿਆਨ ਰੱਖਣਾ ਪੈਂਦਾ ਹੋਏਗਾ ਤੁਹਾਨੂੰ।
ਹਾਂ, ਮੈਨੂੰ ਬਹੁਤ ਸਫਾਈ ਕਰਨੀ ਪੈਂਦੀ ਏ ਰੋਜ਼। ਛੱਤ ਵੀ, ਮੈਨੂੰ ਪਤਾ, ਰੋਜ਼ ਸਾਫ਼ ਕਰਨੀ ਪੈਂਦੀ ਏ।
ਹਾਂ, ਤੇ ਬੜਾ ਰੋਜ ਤੇ ਕਰਨਾ ਬੜਾ ਮੁਸ਼ਕਿਲ ਲੱਗਦਾ ਕਿਸੇ ਵੇਲੇ।
ਹਾਂ ਉਹ ਸੋਚੋ, ਛੱਤ ਵੀ ਘਰ ਤੇ ਕਰਨਾ ਹੀ ਕਰਨਾ, ਫੇਰ ਛੱਤ ਵੀ ਸਾਫ਼ ਕਰਨੀ ਪੈਂਦੀ ਏ। ਹੁਣ ਤੇ ਵੈਸੇ ਹਨੇਰੀਆਂ ਚਲਦੀਆਂ ਪਈਆਂ, ਬਾਰਿਸ਼ ਇੰਨੀ ਆ ਰਹੀ ਹੈ। ਇਸ ਕਰਨਾ ਪੈਂਦਾ ਹੈ ਫੇਰ -ਫੇਰ, ਪਤਾ ਹੈ, ਆ ਪੌਦਿਆਂ ਤੋਂ। ਛੋਟੇ- ਛੋਟੇ ਪੱਤੇ ਵੀ ਗਿਰ ਜਾਂਦੇ ਨੇ, ਫਿਰ ਉਹ ਵੀ ਸਾਫ ਕਰਨੇ ਪੈਂਦੇ ਨੇ।
ਤੇ ਤੁਸੀਂ ਕੰਮ ਵਾਲੀ ਤਾਂ ਲਾਈ ਹੋਣੀ ਏ, ਸਫਾਈਆਂ ਵਾਲੀਆਂ, ਉਹਨੂੰ ਕਿਆ ਕਰੋ ਕਦੀ -ਕਦੀ ਉਹ ਕਰਦਿਆ ਕਰੇਗੀ। ਨਹੀ ਕਰਦੀ।
ਨਈ ਕਰਦੀਆਂ, ਨਈ ਕਰਦੀਆਂ, ਐਕਸਟਰਾ ਕੰਮ ਤੇ ਨਈ ਕਰਦੀਆਂ। ਜਿੰਨਾ ਸਾਡਾ ਹੋਇਆ ਦੈ।
ਪੱਕਾ ਬਸ ਉਹੀ ਕੰਮ ਕਰਕੇ ਜਾਂਦੀਆਂ ਦੂਸਰਾ ਕੰਮ ਤੇ ਹੱਥ ਹੀ ਨਹੀਂ ਲਾਉਂਦੀਆਂ ਤੁਹਾਨੂੰ, ਪਤਾ ਹੀ ਹੈ ਕੰਮ ਵਾਲੀਆਂ ਕਿਹੜੀ, ਸੋ ਸੁੱਖ ਦਿੰਦੀਆਂ। ਬਸ ਉਹਨਾਂ ਨੇ ਆਪਣਾ ਜਿੰਨਾ ਕੰਮ ਕਰਨਾ ਓਨਾ ਕਰ ਘ ਕੇ ਛੁੱਟੀ।
ਉਹ ਵੀ ਕਰਦਣ ਬੜੇ ਤਰੀਕੇ ਨਾਲ ਕਰਦਣ, ਉਹ ਵੀ ਬੜੀ ਮਿਹਰਬਾਨੀ ਹੋ ਜੇ ਉਹਨਾਂ ਦੀ ਉਹ ਵੀ ਚਾਜ ਨਾਲ ਕਰਦੀ ਆ। ਬਾਈ ਕੁੱਛ ਆਪ ਕਹਿਣਾ ਪੈਂਦਾ ਵਾਰੀ, ਜੇ ਵਾਰੀ-ਵਾਰੀ ਟੋਕੋ ਤੇ ਉਹਨਾ ਨੂੰ ਗੁੱਸਾ ਲੱਗ ਜਾਂਦਾ। ਇਹ ਕੋਈ ਇੱਕ ਵੱਖਤ ਥੋੜ੍ਹੀ ਇਹਨਾਂ ਦਾ।
ਕਹਿ ਦਿੰਦੀਆਂ ਹਾਂ, ਸਹੀ ਕਹਿ ਰਹੇ ਹੋ ਤੁਸੀਂ। ਫਿਰ ਅੱਗੋ ਦੀ ਬਹੁਤ ਧਮਕੀਆ ਵੀ ਦਿੰਦੀਆਂ ਹੈ ਕਿ ਮੈਂ ਛੋੜ ਦੂੰਗੀ, ਕਾਮ ਛੋੜ ਦੂੰਗੀ। ਕਿਸੇ ਹੋਰ ਕੋਲ ਰਖਵਾ ਲੈਣਾ ਇੱਦਾਂ-ਇੱਦਾਂ ਫਿਰ ਅੱਗੋ ਦੀ ਬੋਲਦੀ ਆ ਦੱਸੋ ਮੈਨੂੰ,
ਹਾਂ, ਇਹ ਤੇ ਹੈ ਹੀ ਏ ਉਹ ਵੀ ਨਾ ਇਹਨਾਂ ਦੇ ਸੁਨੀਆਂ ਵੀ ਪੈਂਦੀਆਂ ਨੇ, ਚਲੋ। ਦੌੜ ਜਾਣ, ਤੇ ਫਿਰ ਵੱਖਤ ਸਾਡੇ ਜੋਗਾ, ਤੇ ਮਿਲਦੀਆਂ ਵੀ ਨੀ ਹੈਗੀਆ ਨਾ ਮੇਰੀ ਤੇ, ਤੁਸੀਂ ਮੰਨਾਗੇ ਨੀ ਦੋ-ਤਿੰਨ ਮਹੀਨੇ ਹੋ ਗਏ ਨੇ, ਦੋ-ਤਿੰਨ ਮਹੀਨੇ ਵੀ ਕੀ ਛੇ-ਸੱਤ ਮਹੀਨੇ ਹੋ ਗਏ ਨੇ। ਛੋੜ ਕੇ ਗਈ ਦੀ ਏ ਤੇ ਕੋਈ ਹੋਰ ਦੂਜੀ ਮਿਲਦੀ ਈ ਨੀ ਪਈ। ਤਰਲੇ ਮਿੰਨਤਾ ਵੀ ਇੱਕ ਦੋ ਜਾਣਿਆਂ ਦੇ ਕਰਨੀ, ਆਂ ਤਾਂ ਵੀ ਨੀ ਓ ਤਾਂ ਵੀ ਨੀ ਆਂਦੀ ਪਈ, ਐ।
ਹਾਂ, ਬਸ ਫੇਰ ਐਈ ਏ ਨਾ, ਹਾਂ ਫੇਰ ਅਸੀਂ ਹਟਾ ਵੀ ਨੀ ਸਕਦੇ ਨਾ ਫੇਰ ਮਿਲਦੀਆਂ ਕਿੱਥੇ ਨੇ। ਹੈ ਈ ਨਈਂ ਆ ਹੋਰ। ਹਾਂ ਸਾਡੇ ਵੱਲ ਵੀ ਨੀ ਹੈਗੀਆ। ਪੈਸੇ ਜਿਆਦਾ ਲੈਂਦੀ ਆ। ਹੂੰ, ਅਰੇ ਪੈਸੇ ਤੇ ਬੋਤ। ਮੇਰੀ ਵਾਲੀ ਕੰਮ ਵਾਲੀ ਤੇ ਕਹਿੰਦੀ ਏ ਕਿ ਮੇਰੇ ਹਰ ਮਹੀਨੇ ਪੈਸੇ ਵਦਾਈ ਜਾਓ।
ਆਹ ਨਈਂ ਜੀ ਹਰ ਮਹੀਨੇ ਕਿਵੇਂ ਓਨੂੰ ਕਿਆ ਵਧਾ ਲਿਆ ਕੋਈ ਏ ਥੋੜੀ ਰੂਲ ਹੈਗਾ। ਸਾਲ ਬਾਅਦ ਤੇ ਫੇਰ ਬੰਦਾ ਕਹਿੰਦਾ ਏ ਚਲੋ ਤੈਨੂੰ ਪੰਜਾਹ-ਸੌ ਵਧਾ ਦਾਂਗੇ। ਹਰ ਮਹੀਨੇ ਥੋੜ੍ਹੀ ਵਧਾ ਸਕਦਾ ਕੋਈ, ਹਾਂ।
ਕਹਿੰਦੀ ਏ ਫੇਰ ਓਦੇ ਤੋਂ ਜਿਵੇਂ ਘਰ ਮਹਿਮਾਨ ਆ ਗਏ ਨੇ ਹੈਨਾ ਫੇਰ ਸਾਰਾ ਹੋਰ ਵੀ ਕਰੋਕਰੀ ਵਗੈਰਾ ਬਾਹਰ ਹੁੰਦੀ ਐ ਹੈਨਾ ਅਗਰ ਮੈਂ ਓਨੂੰ ਕਵਾਂਗੀ ਕਿ ਮੇਰੀ ਏਹ ਵੀ ਧੋ ਦਿਓ ਉਹ ਵੀ ਨੀ ਧੋ ਕੇ ਜਾਂਦੀ, ਐਕਸਟਰਾ ਭਾਂਡਾ ਵੀ ਨਈ ਧੋਂਦੀਆਂ।
ਹਾਂ ਐਵੇਂ ਈ ਕਰਦੀਆ।
ਫੇਰ ਮੈਂ ਕਹਿਨੀ ਆ ਕਿ ਚੱਲ ਤੂੰ ਪੈਸੇ ਲੈ ਲਈ ਫੇਰ ਧੋ ਦੇਂਦੀ ਐ।
ਹਾਂ ਬਸ ਉਈ ਨਾ ਹਰ ਕੰਮ ਪੈਸੇ ਦੇਈ ਜਾਓ ਤੇ ਕਰਾਈ ਜਾਓ ਏਨਾਂ ਕੋਲੋਂ। ਬਿਨਾਂ ਪੈਸੇ ਤੋਂ ਨੀ ਕਰਦੀ ਐਂ।
ਹਾਂ ਬਸ ਏਹੀ ਹੈਗਾ ਅਰੇ ਬਹੁਤ ਪਰੇਸ਼ਾਨ ਕਰਦੀਆਂ ਕੰਮ ਵਾਲੀਆ ਵੀ। ਹੁਣ ਮੇਰਾ ਬਾਹਰ ਵਾਲਾ ਬਰਾਂਡਾ ਹੁਨ, ਹਾਂ ਸਾਡਾ ਹੁਨ ਨਾ ਮਕਾਨ ਬਣਦਾ ਪਿਆ ਉ ਉਪਰ ਹਾਂ ਤੁਆਨੂੰ ਪਤਾ ਈ ਐ ਸਾਡਾ ਉੱਪਰ ਮਕਾਨ ਬਣਦਾ ਪਿਆ ਹਾਂ ਮਿਸਤਰੀ ਲੱਗੇ ਹੋਏ ਨੇ। ਸਾਰੀ ਗੰਦ-ਗੁੰਦ ਸਾਰਾ ਡਸਟ ਸਬ ਥੱਲੇ ਆਂਦੀ ਏ। ਫੇਰ ਮੈਂ ਓਨੂੰ ਕਹਿਨੀ ਆ ਕਿ ਚੱਲ ਇੱਕ, ਤੂੰ ਸਵੇਰੇ ਨਾ ਆ ਤੂੰ ਸ਼ਾਮੀ ਆ ਜਾ ਤੇ ਓ ਵੀ ਨੀ, ਕਹਿੰਦੀ ਨਈਂ ਮੇਰਾ ਸੁਬਾਹ ਕਾ ਕੰਮ ਐ ਮੈਂ ਸੁਬਾਹ ਈ ਆਊਂਗੀ।
ਹਾਂ ਨਈ ਮੰਨਦੀਆਂ ਜੀ ਓ ਆਪਣੀ ਤਾਂ ਗੱਲ ਤੋਂ ਟਸ ਤੋਂ ਮੱਸ ਨੀ ਹੁੰਦੀਆਂ ਹੈਗੀਆਂ ਜਿਵੇਂ ਓਨਾਂ ਨੂੰ ਫੇਰ ਸਾਨੂੰ ਓਨਾਂ ਦੀ ਸੁਣਦੀ ਪੈਂਦੀ ਵੀ ਏ, ਓ ਨੀ ਸੁਨਦੀ ਸਾਡੀ ਆ ਸਾਨੂੰ ਓਨਾਂ ਦੀ ਹਿਸਾਬ ਨਾਲ ਚੱਲਣਾ ਪੈਂਦਾ ਐ, ਸਮਾਨ ਵੀ ਕੋਈ ਚੁੱਕਣ ਗੀਆਂ ਨੀ। ਝਾੜੂ-ਝੁੜੂ ਲਾਣਗੀਆਂ ਨਾ ਜੋ ਜ ਜਿਥੇ ਪਿਆ ਵਾ ਨਾ ਓਈ ਉੱਥੇ ਜਰਾ-ਜਰਾ ਕਰ ਦੇਣਗੀਆਂ ਬੰਦਾ, ਆਪ ਚੁੱਕ ਕੇ ਰੱਖਦੀ ਏ ਤੇ ਲੱਗ ਜੇਗਾ ਝਾੜੂ। ਨਈ ਤੇ ਓ ਉੱਥੇ ਵੀ ਲਾਦੀਆਂ ਹੀ ਨਈ ਐ।
ਮੇਰੀ ਵਾਲੀ ਤੇ ਬਈ ਡਸਟਿੰਗ ਵੀ ਨੀ ਕਰਦੀ, ਡਸਟਿੰਗ ਵੀ ਨੀ ਕਰਦੀ ਓ।
ਨਈਂ ਕਰਦੀਆਂ ਜੀ ਕਿਸੇ ਦੀਆਂ ਵੀ ਨੀ ਕਰਦੀਆਂ, ਤੁਆਡੀਆਂ ਕੀ ਕਿਸੇ ਦੀਆਂ ਵੀ ਨੀ ਕਰਦੀਆਂ। ਓਨਾਂ ਨੇ ਤੇ ਬਸ ਝਾੜੂ-ਪੋਚਾ ਫਟਾਫਟ ਕਰਨਾ ਐ।
ਨਾ ਸਮਾਨ ਏਧਰ ਦਾ ਓਧਰ ਕਰਦੀਐਂ, ਨਾ ਸਮਾਨ ਏਧਰ-ਉਧਰ ਕਰਦੀਆਂ ਬਸ ਜਿੰਨਾ ਸਾਮਣੇ ਹਿੱਸਾ ਦਿਖਦਾ ਪਿਆ ਨਾ ਬਸ ਓਨਾ ਹੀ ਸਾਫ਼-ਸੂਫ਼ ਕਰਕੇ ਨਿਕਲ ਜਾਂਦੀਆਂ ਐ।
ਹਾਂ ਬਸ ਜਿੰਨਾ ਜੇ ਓ ਵੀ ਨਾ- ਨਾ ਵੇਖੋ ਤੇ ਤੁਆਨੂੰ ਪਤਾ ਈ ਨੀ ਕਿ ਕਰਕੇ ਵੀ ਗਈਆਂ ਨੇ।
ਕਰਕੇ ਵੀ ਗਈ ਸਈ ਕੈਅ ਰਏ ਓ ਬੋਤ ਵਾਰ ਹੋਇਆ ਐਵੇਂ, ਮੈਂ ਵੇਖਾਂ ਮੈਂ ਜਿਵੇਂ ਕਮਰੇ ਚ ਹੋਵਾਂ ਔਰ ਏਹ ਬਾਅਰ ਵੇਹੜਾ ਸਾਫ-ਸੂਫ ਕਰਕੇ ਜਦੋਂ ਨਿਕਲ ਜਾਂਦੀ ਐ ਨਾ। ਫੇਰ ਮੈਂ ਹ ਦੇਖਿਆ ਨੀ ਹੁਣ ਜਿਵੇਂ ਮੈਂ ਬਾਅਰ ਜਾਵਾਂਗੀ ਦੇਖਾਂਗੀ। ਲੱਗਦਾ ਈ ਨਈਂ ਏ ਕਿ ਸਾਫ਼ ਕੀਤਾ ਐ।
ਹਾਂਜੀ, ਅੱਖਾਂ ਚ ਮਿੱਟੀ ਪਾ ਕੇ ਦੋੜ ਜਾਂਦੀਆਂ ਨੇ, ਕਰਦੀ ਆ- ਕਰਦੀ ਆ ਬਾਬੀ ਮੈਂਨੇ ਕਰਦੀਆਂ। ਰਾਮ ਲੇਤਾਂ ਤੂੰ ਵਹਾਂ ਅੰਦਰ ਕੰਮ ਕਰ ਰਈ ਸੀ, ਮੈਂਨੇ ਕਰਦੀ ਆ ਤੇ ਦੱਸੋ ਐਵੇਂ ਕਰਦੀਆਂ ਹੈਗੀਆਂ। ਜਿਵੇਂ ਨੀ ਪੈਸੇ ਦੇ ਕੇ ਅਸੀਂ ਕੰਮ ਕਰਾਨੇ ਪਏ ਆ, ਕੋਈ ਇਹ ਫਰੀ ਥੋੜੀ ਕਰਵਾਨੇ ਪਏ ਆ। ਫਾਇਆ ਵੱਢ ਕੇ ਚਲ ਜਾਂਦੀਆਂ ਨੇ।
ਬਸ ਬੋਹਤ ਪਰੇਸ਼ਾਨ ਕੀ- ਤਾ ਹੈ ਕੰਮ ਵਾਲੀਆਂ ਦੀ ਤੇ ਰੋਣੇ ਹੀ ਰੋਂਦੇ ਰਹੋ ਬਸ ਸਾਰਾ ਦਿਨ।
ਹਾਂਜੀ ਇਹ ਤੇ ਹੈ ਹੀ ਐ, ਮੈਂ ਵੀ ਵੇ ਆ ਲੱਭਦੀ ਪਈ ਹਾਂ। ਹੁਣ ਵੇਖੋ ਮੈਂ ਸਵੇਰੇ ਇੱਕ ਤਰੀਕ ਦਾ ਕੇ ਆ ਤੇ ਹੋਇਆ ਵੇ ਕਿਸੇ ਨੂੰ। ਜੇ ਕੱਲ ਆ ਜਾਏਗੀ ਤੇ ਮੇਰੀ,
ਅੱਛਾ- ਅੱਛਾ ਤੇ ਜਿਹੜੇ ਮੈਂ, ਹਾਂ। ਇਹ ਹੈਗੀ ਏ ਮੇਰੀ ਨਜ਼ਰਾਂ ਚ ਮੈਂ ਉਹਨੂੰ ਭੇਜ ਦੇਵਾਂਗੀ ਕਹਿੰਦੇ ਉ ਤੇ।
ਹਾਂ ਜੇ ਤੁਸੀਂ ਭੇਜਦੇ ਨੀ ਦੇੇਖੋ ਜੇ ਉਹ ਸ਼ਾਮੀ ਆ ਜੇ ਤੇ ਮੇਰੇ ਨਾਲ ਗੱਲ ਕਰ ਜੇ ਕੱਲ ਸਵੇਰ ਤੋਂ। ਈ ਮੈਂ ਲਾ ਲਾਂਗੀ ਉਹਨੂੰ ਫੇਰ।
ਹਾਂ ਮੈਂ ਉਧਰ ਉਹਨੂੰ ਭੇਜ ਦਾਂਗੀ ਹਾਂ ਮੈਂ, ਤੁਹਾਨੂੰ ਨੰਬਰ ਤੇ ਦਿੰਦੀ ਆ ਤੁਸੀਂ ਵੀ ਪੁੱਛ ਲੇਓ ਨਾਲੇ ਮੈਂ ਵੀ ਕਹਿ ਦਾਂਗੀ।
ਹਾਂ ਚਲੋ ਤੂੰਸੀ ਏ ਚੰਗਾ ਕਰਿਆ ਜੇ, ਤੁਸੀਂ ਮੈਨੂੰ ਨੰਬਰ ਸੈਂਡ ਕਰ ਦੇਣਾ ਹਾਂਜੀ।
ਹਾਂਜੀ ਚਲੋ ਫੇਰ ਹੋਰ ਘਰ ਸਭ ਠੀਕ?
ਹਾਂਜੀ ਸਭ ਠੀਕ ਨੇ ਵਧੀਆ, ਆਓ ਲਾਓ ਚੱਕਰ ਕਦੀ ਇੱਧਰ।
ਹਾਂਜੀ- ਹਾਂਜੀ, ਹਾਂਜੀ ਆਵਾਂਗੇ। ਤੁਸੀਂ ਵੀ ਆਨਾ, ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।